ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਹੋਰ ਕੀ ਠੀਕ ਹੋ
ਵਧੀਆ ਤੁਸੀਂ ਸੁਣਾਓ ਕਿਵੇਂ ਹੋ
ਬਾਹ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੈ
ਵ ਬੜਾ ਵਧੀਆ ਹਾਲ ਚਾਲ ਥੋੜ੍ਹੀ ਤਬੀਅਤ ਖਰਾਬ ਹੋ ਗਈ ਅੱਜ
ਕਿਉਂ ਕੀ ਹੋ ਗਿਆ
ਅੱਜ ਥੋੜੀ ਤਬੀਅਤ ਠੀਕ ਨੀ ਹੈ ਬੁਖਾਰ ਹੋ ਗਿਆ ਥੋੜਾ ਜਾ
ਗਰਮੀਆਂ ਚ ਬੁਖਾਰ
ਉਹ ਬਾਹਰ ਰਾਤੀ ਏਸੀ ਵਿੱਚ ਸੋ ਗਿਆ ਸਾਰੀ ਰਾਤ ਏਸੀ ਚੱਲਦਾ ਰਿਹਾ
ਬੰਦ ਕਰ ਲੈਣਾ
ਉਹ ਬਸ ਕਰ ਕਰ ਕਰਨ ਨੀ ਦਿੰਦਾ ਕੀ ਕਰੀਏ
ਹਾਂ ਬਾਕੀਆਂ ਨੂੰ ਤਾਂ ਗਰਮੀ ਲੱਗਦੀ ਹੈ ਫਿਰ
ਹਾਂ ਹੋਰ ਦੱਸੋ ਅੱਜ ਕੀ ਕੀਤਾ ਸਾਰਾ ਦਿਨ
ਬਸ ਕੁਛ ਵੀ ਨੀ ਬਸ ਛੋਟੇ ਨੌਕਰੀ ਲੱਗੇ ਕੀ ਹੋਏ ਸੀ ਉਹ ਵੀ ਛੋਟੇ ਗਈ ਹੈ
ਉਹ ਕਿਵੇਂ ਛੋਟੀ
ਬਸ ਮਾਲਕ ਰੋਜ਼ ਤੰਗ ਕਰਦੇ ਸੀ ਐਵੇਂ ਨੀ ਐਵੇਂ ਕਰਨਾ ਐਵੇਂ ਨੀ ਉਹਨਾਂ ਨੇ ਕਿਹਾ ਤੂੰ ਖ ਹੀ ਬਹਿ ਜਾ
ਹਮ ਚਲੋ ਆਪਣੀ ਮਰਜ਼ੀ ਨਾਲ ਹੀ ਕਰਨ ਹੁੰਦਾ ਕੰਮ
ਹੋਈ ਤੇ
ਹੋਰ ਤੁਹੀ ਕੀ ਕੀਤਾ ਫਿਰ ਅੱਜ
ਅੱਜ ਮੈਂ ਵੀ ਥੋੜਾ ਬੋਹਤ ਅੱਗੇ ਹੋਇਆ ਸੀ ਕੰਮ ਥੋੜਾ ਜਿਹਾ ਕਰਨ ਸਿੱਖਣ ਵਾਸਤੇ ਬਿਜਲੀ ਦਾ ਹਾਂ ਤੇ ਤਬੀਅਤ ਖ਼ਰਾਬ ਹੋ ਗਈ ਫਿਰ ਘਰ ਆ ਗਿਆ ਸੀ
ਅੱਛਾ
ਹਮ
ਹਮ ਬਸ ਸਾਡੇ ਘਰ ਪਰੋਣੇ ਵੀ ਆਏ ਹੋਏ ਨੇ
ਅੱਛਾ
ਹਮ ਤੇ ਉਹ ਸਾਰੇ ਘੁੰਮਣ ਗਏ ਹੋਏ ਸੀ ਅੱਜ
ਅੱਛਾ ਘੁੰਮਣ ਗਏ ਸੀ ਕਿੱਥੇ ਗਏ ਸੀਗੇ
ਸਾਹਿਬ ਗਏ ਸੀੇ ਗੁਰੂਦੁਆਰੇ-
ਅੱਛਾ ਜਾਣਾ ਚਾਹੀਦਾ ਗੁਰੂਦੁਆਰੇ
ਹਮ ਤੁ ਇਹ ਨੀ ਕ ਗੁਰੂਦੁਵਰੇ
ਨਾ ਮੈਂ ਉਦੋਂ ਕੰਮ ਤਾਂ ਸੀ ਫਿਰ ਮੈਂ ਘਰ ਆ ਗਿਆ ਸੀ ਕੰਮ ਤੋਂ ਮੈਂ ਚਲੇ ਗਏ ਸੀ ਮੈਂ ਪਹਿਲੇ
ਅੱਛਾ ਜਲਦੀ ਚਲੇ ਗਏ ਉਹਨੇ
ਹਮ
ਹੋਰ ਦੱਸੋ ਫ੍ਰਰੀ ਟਾਈਮ ਚ ਕੀ ਕਰਦੇ ਉ ਫੇਰ
ਬਸ ਵਰੇ ਟਾਈਮ ' ਰੇਲਾ ਸਕਰੋਲ ਕਰਨਾ ਹੋਰ ਤਾਂ ਕੁਛ ਨਹੀਂ
ਇੰਸਟਾਗ੍ਰਾਮ ਤੇ
ਹਾਂ
ਇੰਸਟਾਗ੍ਰਾਮ ਦੇ ਵਏ ਲੱਗੇ ਰਹਿੰਦੇ ਨੇ ਨਾ ਸਾਰੇ ਬ ਟਾਈਮ ਪਾਸ ਕਰਨ ਉਸੇ ਵਧੀਆ
ਹਾਂ ਹਾਂ ਪਰ ਬੇਕਾਰ ਵੀ ਹੈ ਟਾਈਮ ਦਾ ਪਤਾ ਨਹੀਂ ਲੱਗਦਾ ਕਦੋਂ ਇੰਨਾ ਟਾਈਮ ਵੀ ਹੈ ਤੇ
ਟਾਈਮ ਵੇਸਟ ਵੀ ਹੋ ਜਾਂਦਾ
ਬੜਾ ਜ਼ਿਆਦਾ ਆਦਾ ਟਾਈਮ ਦੇਤੇ ਵੇਸਟ
ਹਮ ਉਹ ਤੇ ਬਸ ਸਹੀ ਇਸਤੇਮਾਲ ਕਰਨਾ ਚਾਹੀਦਾ
ਹਾਂ ਉਹ ਤੇ
ਹਮ
ਬਸ ਕੋਈ ਕੰਮ ਹੀ ਨਹੀਂੀ ਮਿਲਦਾ ਵੈਂ ਕੀ ਕਰਾਂ
ਹਾਂ ਘਰ ਵੇਹਲੇ ਬੈਣ ਬੈਣ ਤੋਂ ਵਧੀਆ ਕੰਮ ਕਰ ਲ ਥੋੜ੍ਹਾ ਵ
ਕੋਈ ਮਿਲਦਾ ਨੀ ਪਿਆ ਨਾ
ਹਾਂ ਉਹੀ ਤੇ ਹੈ ਕੋਈ ਮਿਲਲੇਗਾ ਨਹੀਂੀ ਫੇਿਰ ਘਰ ਬੈਠੇ ਰਹਾਂਗੇ
ਹਾਂ
ਟਾਈਮ ਨੀ ਪਾਸ ਹੁੰਦਾ ਐਵੇਂ
ਹੋਤ ਬਸ ਕੀ ਕਰੀਏ ਜੋ ਕਿਸਮਾਂ ਚੋ ਹੀ ਮਿਲਣਾ
ਹਾਂ ਉਹ ਤੇ ਹੈ ਖਿਸਮਸ ਵ ਹੁੰਦਾ ਵੀ ਹੁੰਦਾ ਹਮ
ਹੋ ਬਸ ਕੁਛ ਨੀ ਬੈਠੇ ਹ ਹਾਂ ਗ੍ਰੈਜੂਏਸ਼ਨ ਪੇਪਰ ਦਿੱਤੇ ਇੱਕ ਵ ਕਪਾਰਟਮੈਂਟ ਆਈਆ
ਅੱਛਾ ਫੇਿਰ ਉਹਦਾ ਦੁਬਾਰਾ ਤੋਂ ਹੋਪਰ
ਸ ਤੇ ਦੁਬਾਰ ਦ
ਹਾਂ ਤਾਂ ਹੀ ਕੰਪਲੀਟ ਹੋਏਗੀ
ਹਮ
ਹੋਰ ਤੁਹਾਡਾ ਫੇਵਰੇਟ ਹੈ ਫੈਸਵ ਕਿਹੜਾ ਫਿਰ
ਮੇਰਾ ਬਸੰਤ ਪੰਚਮੀ ਹੈ
ਬਸੰਤ ਪ ਪੰਚਮੀ
ਹਮ
ਕੀ ਕਰਦੇ ਹੋ ਭਾਬੂ ਸਾਨੂੰ ਤੇ
ਕੋਚਿੰ ਨੇ ਪਤੰਗਾਂ ਵਗੈਰਾ ਉੱਡਦੀਆਂ ਪੀਲਾ ਖਾਂਦੇ ਨੇ ਪੀਲੇ ਹੀ ਪਾਉਦੇ ਨੇ
ਅੱਛਾ ਅੱਛਾ ਪੀਲਾ ਪਾਣਾ ਪੀਲਾ ਪਾਣਾ ਪੀਲਾ ਖਾਣਾ ਕੀ ਆ ਹਦਾ ਕੁਛ ਹੈ ਵੀਖ ਆ
ਆਹ ਕਹਿੰਦੇ ਰ ਹੋ ਪੀਲਾ ਖਾਣਾ ਸ਼ੌਕ ਹੁੰਦਾ
ਅੱਛਾ
ਤੇ ਲੋਹੜੀ ਵਧੀਆ ਲੱਗਦੀ ਹੈ
ਅੱਛਾ ਲੋਹੜੀ ਵਧੀਆ ਲੱਦੀ ਲੋਹੜੀ ਦਾ ਕੀ ਕਰ ਦਿਓ
ਸਵੇਰੇ ਪਤੰਗਾਂ ਵਗੈਰਾ ਉਡਾਉਂਦੇ ਹਾਂ ਲੋਹੜੀ ਦੇ ਵੀ ਮਾਘਗੀ ਲੋਹੜੀ ਅਤੇ ਰਾਤੀ ਲੋਹੜੀ ਨੂੰ ਪੂਜਦੇ ਹਾਂ
ਅੱਛਾ ਪੂਜਾ ਕਰਦੇਓ
ਹਾਂ ਰਾਤੀ
ਅਸੀਂ ਵੀ ਐਵੇਂ ਗੱਲ
ਅਰੇ ਵੜੀਆ ਗ ਚੈੱਕ ਫੁੱਲੇ ਮਖਾਣਿਆਂ ਨਾਲ ਹਾਂ
ਪੂਜਾ ਕਰਨੀ ਆ
ਹਾਂ ਸਵੇਰੇ ਇੰਜੋਏ ਕਰਨੇ ਆ ਪਤੰਗਾਂ ਵਗੈਰਾ ਹੋਾ ਕੇ ਸਾਰੇ ਆਏ ਹੁੰਦੇ
ਹਾਂ ਸ਼ਾਮੀ ਪੂਜਾ ਕਾਲ
ਸ਼ ਰਾਤ, ਬਹੁ ਜਗਾ
ਹਾਂ ਸ਼ਾਮੀ, ਹਾਂ ਮੈਨੂੰ ਵੀ ਵਧੀਆ ਲੱਗਦੀ ਐ ਲੋੜੀ,
ਹਾਂ,
ਹ
ਹੋਰ?
ਹੋਰ ਵਧੀਆ ਬਸ,
ਤੁਹਾਨੂੰ ਕਿਹੜੇ-ਕਿਹੜੇ ਫੈਸਟੀਵਲ ਪਸੰਦ ਐ?
ਮੈਨੂੰ ਵੀ ਆਹੀ ਪਸੰਦ ਨੇ ਇੱਕ ਬਸੰਤ ਪਸੰਦ ਇੱਕ ਦੀਵਾਲੀ ਪਸੰਦ ਐ।
ਅੱਛਾ ਦੀਵਾਲੀ ਦਾ ਕੀ ਕਰਦੇ ਔ?
ਬਸ ਦੀਵਾਲੀ ਦੇ ਅਸੀਂ ਸਵੇਰੇ ਸਵੇਰੇ, ਇੱਕ ਦਿਨ ਪਹਿਲੇ ਦੀਵਾਲੀ ਤੋਂ, ਦੀਵਾਲੀ ਹੁੰਦੀ ਛੋਟੀ,
ਹੈਲੋ,
ਹਾਂ ਹੈਲੋ,
ਕੀ ਆਂਦੀ ਪੀਆ ਤੁਸੀ ਕੀ ਕਿਹਾ ਹੁਨੇ,
ਦੀਵਾਲੀ ਇੱਕ ਦਿਨ ਪਹਿਲੇ ਛੋਟੀ ਦੀਵਾਲੀ ਹੁੰਦੀ ਹੈ।
ਅੱਛਾ।
ਤੇ ਉਦੋਂ ਅਸੀਂ ਸਾਰੇ ਲੜੀਆਂ ਲਗਾ ਲੈਂਨੇ ਆ ਲਾਈਟਾਂ ਲਗਾ ਲੈਂਦੇ ਆ। ਘਰ ਚ
ਡਕੋਰੇਸ਼ਨ ਕਰ ਲੈਂਦੇ ਔ।
ਡੈਕੋਰੇਸ਼ਨ ਕਰ ਲੈਂਦੇ ਹਾਂ, ਅਗਲੇ ਦਿਨ ਫੇਰ ਸਵੇਰੇ, ਸਵੇਰੇ ਉੱਠ ਕੇ ਪੂਜਾ ਦਾ ਸਮਾਨ ਲੈਣੇ ਆ ਤੇ ਥੋੜੇ ਬਹੁਤ ਸ਼ਕ ਪਟਾਕੇ ਲੈ ਲੈਂਦੇ ਆ ਫੇਰ ਸ਼ਾਮੀ ਪੂਜਾ ਕਰ ਲੈਂਦੇ ਆ ਸਾਰੇ ਫੇਰ ਦੁਪਹਿਰੇ ਤੇ ਸਾਰੇ ਫੇਰ ਅਸੀਂ ਉੱਥੇ ਗਏ ਹੁੰਦੇ ਹਾਂ ਸਾਰੇ ਰਿਸ਼ਤੇਦਾਰਾਂ ਨੂੰ ਮਿਠਾਈ ਦਿੰਦੇ ਹਾਂ। ਸਾਰੇ ਜਾਨੇ ਆ ਫਰ ਸ਼ਾਮੀ ਘਰ ਆ ਕੇ ਪੂਜਾ ਕਰਨੇ ਆ ਫੇਰ ਸਾਰੇ ਇਕੱਠੇ ਬਹਿੰਨੇ ਆ ਸਾਰੇ ਫੈਮਲੀ ਮੈਂਬਰ ਇਕੱਠੇ ਬਹਿ ਕੇ ਪੂਜਾ ਕਰਕੇ ਪਟਾਕੇ ਪਟੂਕੇ ਵਜਾ ਲੈਂਦੇ ਆ ਬਸ ਫਿਰ ਪਟਾਕੇ ਵੱਜਾ ਕੇ ਫਿਰ ਰੋਟੀ ਖਾ ਕੇ ਸੋ ਜਾਨੇ ਆ ਹੂੰ,
ਵਧੀਆ
ਤੁਸੀਂ ਐਕਸਰਸਾਈਜ਼ ਕਰਦੇ ਹੋ ਕੋਈ?
ਮੇ ਵਹਿਲਾ ਘਰ ਬੈਠਾ ਰਹਿੰਦਾ।
ਵੇਹਲੇ ਬੈਠੇ ਹੁੰਦੇ ਕੋਈ ਐਕਸਾਈਜ ਕਰ ਲਿਆ ਕਰੋ।
ਬਸ ਆਲਸ ਆਣ ਦਾ ਕੀ ਕਰੇ।
ਹਾਂ, ਹਾਂ ਵੋਕਿੰਗ ਵਗੈਰਾ ਕਰ ਲਿਆ ਕਰੋ ਨਾ ਸੈਰ ਹੀ ਕਰ ਲੋ
ਉਹ ਤੇ ਕਰਨ ਉਹ ਤੇ ਕਰਨਾ ਆ ਰਾਤੀ
ਹਾਂ ਕਰ ਲੈਣੀ ਚਾਹੀਦੀ ਹੈ।
ਹਮ, ਹਮ ਉਹਹੀ ਤੇ ਹੈ। ਹੋਰ ਅੱਗੇ ਤੁਸੀਂ ਕਰਨਾ ਹੁਣ
ਬਸ ਹੁਣ ਮੇਰੇ ਕੋਲੇਜ ਸਟਾਰਟ ਹੋਣਗੇ। ਹਮ ਡਿਗਰੀ ਪੂਰੀ ਹੋ ਜਾਏਗੀ। ਡਿਗਰੀ ਨਾਲ ਨਾ ਤਿਨ ਸਾਲ ਦੀ ਹੋਈ ਨਾ
ਹਲੇ ਡਿਗਰੀ ਹੋਣੇ ਹੂਨ ਤੁਹਾਨੂੰ ਮਿਲ ਜੇ ਗੀ ਹੈ ਹਜੇ ਹਲੇ ਪੇਪਰ ਚਲਨੇ
ਨਾ, ਨਾ ਐਵੇ ਨਹੀਂ ਪਤਾ ਨੀ ਮੇਰਾ ਤੇ ਪੱਕਾ ਤਿੰਨ ਸਾਲ ਪੂਰੇ ਮੈਂ ਕੰਟੀਨਿਊ ਰੱਖਾਂਗਾ ਵੀ ਨਹੀਂ ਰੱਖਾਂਗਾ ਕੋਲੇਜ
ਅੱਛਾ।
ਹਾਂ। ਕਿਉਂਕਿ ਮੇਰਾ ਮਨ ਨਹੀਂ ਆਨਾ ਜਣ ਅੱ
ਕਿਉਂ ਮਨ ਕਿਉਂ ਨੀ ਹੈ।
ਬਸ ਕੋਈ ਅੱਜ ਕੱਲ੍ਹ ਵੈਲਊ ਹੀ ਨਹੀਂ ਰਹੀ ਡਿਗਰੀਆਂ ਦੀ ਵੀ ਫਿਰ ਫਾਇਦਾ ਹੀ ਕੀ ਕਰਨ ਦਾ।
ਪਰ ਉਹ ਇਹ ਵੇ ਨਾ। ਬਸ ਇੱਕ ਬਾਰਵੀਂ ਦੀ ਵਾ ਨੀ ਹੈ ਡਿਗਰੀ ਦੀ ਥੋੜੀ ਵੈਲਿਊ ਹੈ।
ਜੇ ਬਾਰਵੀਂ ਦੀ, ਜੇ ਬਾਰਵੀਂ ਦੀ ਜਿਵੇਂ ਅੱਸੀ ਪ੍ਰਸੈਂਟ ਵੈਲਊ ਨੀ ਹੈ। ਤੇ ਉਹਦੀ ਪੰਜਾਹ ਪ੍ਰਸੈਂਟ ਵੈ ਨੀ ਹੈ ਐਵੇਂ ਹੋ ਜਾਂਦਾ।
ਹ ਐ ਈ ਤੇ। ਹੋਰ ਦੱਸੋ।
ਹੋਰ ਬਹੁਤ ਵਧੀਆ ਵਿਹਲੇ ਬੈਠਿਆ ਤਾਂ ਸੀ ਉਹਨੇ ਸੋਚਿਆ ਕੋਲ ਹੀ ਕਰ ਲੈ ਇੱਕ ਤੁਹਾਨੂੰ ਪੁੱਛ ਲੈ ਹਾਲ ਚਾਲ।
ਪਰ ਕੋਲ ਤੇ ਮੈਂ ਕੀ ਟੀ ਹੈ।
ਹਾਂ ਤੁਹਾਡੀ ਮੈਂ ਤੁਹਾਨ ਕਰਨ ਲੱਗਾ ਸੀ ਨਾ ਕੋਲ। ਨਾਲੇ ਤੁਹਾਡੀ ਆ ਗਈ ਫੇਰ ਕੋ ਇੰਸੀਡੈਂਸ ਹੋ ਗਿਆ ਹੋਰ ਦੱਸੋ ਤੁਸੀਂ ਫਿ ਚ ਕੀ ਕਰਦੇ ਹੋ ਫਿਰ।
ਦਾਸਿਆ ਤੇ ਸੀ ਹੁਣੇ ਵੇਲਾ ਰੋਲ ਕਰਨਾ।
ਅੱਛਾ ਇਨਾ ਸਕਰੋਲ ਕਰਦੇ।
ਹਮ।
ਕੁਛ ਐਕਸਰਸਾਈਜ਼ ਕਰ ਲਿਆ ਕਰੋ ਫ੍ਰੀ ਟਾਈਮ।
ਦੱਸਿਆ ਤੇ ਸੀ ਰਾਤੀ ਸੈਰ ਤੇ ਜਾਨਾ।
ਨਹੀਂ ਫ੍ਰੀ ਟਾਈਮ ਚ ਕਰ ਲਿਆ ਕਰੋ ਨਾ।
ਬਸ ਤਾਂ ਦ ਦੱਸਿਆ ਤੇ ਆਲਸ ਆਂਦਾ।
ਆਲਸ ਨੂੰ ਕੱਢੋ ਸਰੀਰ ਚੋਂ।
ਨਕਲਦਾ ਨਹੀਂ ਨਾ ਕੀ ਕਰੀ
ਹਾਂ। ਹੋਰ ਤੁਹਾਨੂੰ ਟਰੈਵਲ ਕਰਨਾ ਪਸੰਦ ਏ।
ਹਾਂ ਪਰ ਗਰਮੀਆਂ ਚ ਨਹੀਂ।
ਹਾਂ ਗਰਮੀਆਂ ਚ ਕਿਸੇ ਨੂੰ ਵੀ ਨੀ ਹੁੰਦਾ ਹੋਰ ਕਿੱਥੇ-ਕਿੱਥੇ ਗਏ ਉ ਟਰੈਵਲ ਕਰਨ।
ਮੈਂ ਹੇਮਕੁੰਟ ਸਾਹਿਬ ਵੀਂ ਗਿਆ ਅੰਬਰ ਸਰ ਵੀ ਗਿਆ ਹਜ਼ੂਰ ਸਾਹਿਬ ਬਾਈ ਸਾਰੇ ਜਿੰਨੇ ਵੀ
ਯਾ ਫੈਮਲੀ ਦੇ ਨਾਲ।
ਫੈਮਲੀ ਨਾਲ।
ਤੁਹਾਨੂੰ ਫੈਮਲੀ ਨਾਲ ਜਾਣਾ ਪਸੰਦ ਏ ਜਾਂ ਕੱਲੇ ਈ?
ਮੈਨੂੰ ਵੈਸੇ ਤਾਂ ਦੋਸਤਾਂ ਨਾਲ। ਜਾਣਾ ਜਾਦਾ
ਹਾਂ ਦੋਸਤਾਂ ਨਾਲ ਹੀ ਪਸੰਦ ਆਉਂਦਾ ਅਜ ਕੱਲ੍ਹ ਸਾਰਿਆਂ ਨੂੰ।
ਹਮ
ਹਮ ਹੋਰ ਕਿਵੇਂ ਟ੍ਰੇਨ ਵੀ ਤੁਹਾਨੂੰ ਪਸੰਦ ਹੈ ਜਾਂ ਫਿਰ ਬਸ ਕਰਨਾ ਪਸੰਦ ਹੈ ਟ੍ਰੈਵਲ।
ਟ੍ਰੇਨ ਵਿੱਚ ਵੀ ਪਸੰਦ ਹੈ ਤੇ ਆਪਣਾ ਕੋਈ ਵੀਹੀਕਲ ਹੋਏ ਉਹਦੇ ਨਾਲ ਉਥੇ ਪਸੰਦ
ਅੱਛਾ ਆਪਣਾ ਹੋਵੇ ਕੋਈ। ਕਾਰ ਵਗੈਰਾ ਹੋ ਗਈ। ਹਮ
ਹੈਲੋ
ਹਾਂ-ਹਾਂ ਸੁਣਨਾ ਪਿਆ ਦੱਸੋ।
ਮੈਂ ਕਿਹਾ ਤੁਸੀਂ ਕਿੱਥੇ-ਕਿੱਥੇ ਘੁੰਮ ਆਏ ਓ ਫਿਰ?
ਗਿਆ ਹੀ ਨਹੀਂ ਕਿਧਰੇ। ਐਸ ਵ ਗਰਮੀ ਬੜੀ ਪੈਂਦੀ ਪਈ ਐ।
ਅੱਛਾ ਕਿਉ ਚੱਲ ਜਾਂਦੇ ਕੀ ਹੋ ਗਿਆ।
ਦਿਲ ਹੀ ਨੀ ਕਰਦਾ ਘਰੋਂ ਨਿਕਲਣ ਦਾ। ਘਰ ਹੀ ਬੈਠੇ ਰਹੋ ਕਿਧਰੇ ਜਾਣਾ ਹੁੰਦਾ ਫੇਰ ਤਿਆ ੋ ਨਾ ਹੁੰਦਾ ਹੈ ਫ
ਹਾਂ ਉਹ ਤੇ ਚਲੋ ਮੈਂ ਕਰਦਾ ਤੁਹਾਨੂੰ ਗੱਲ ਮੈਂ ਬਾਜ਼ਾਰ ਚ ਰਿਿਆ ਇੱਕ
ਚਲੋ ਠੀਕ ਹੈ ਚਲੇ ਜੂਗਾ ਠੀਕ ਸਤਿ ਸ੍ਰੀ ਅਕਾਲ
ਠੀਕ
ਠੀਕ